ਹਾਂਜੀ ਸਤਿ ਸ਼੍ਰੀ ਅਕਾਲ ਜੀ ਹੁਣ ਆ ਰਹੀ ਆਵਾਜ਼ ਮੇਰੀ
ਏ
ਤੁਸੀਂ ਨਾ ਨੈਟਵਰਕ ਵਿਚ ਰਹੋ ਹੈਂ ਨੈਟਵਰਕ ਵਿਚ ਹੀ ਬੈਠੋ
ਠੀਕ
ਹਾਂਜੀ ਹੋਰ ਕੀ ਕਰ ਰਹੇ ਸੀ
ਕੁੱਝ ਨਹੀਂ ਬਸ ਹੁਣ ਬਜ਼ਾਰ ਜਾ ਰਹੇ ਆ
ਬਜ਼ਾਰ ਜਾ ਰਹੇ ਹੋ ਕੇ ਬਾਜ਼ਾਰ ਤੋਂ ਆਇਓ
ਨਹੀਂ ਜਾਵਾਂਗੇ ਬਸ ਹੁਣ ਤਿਆਰ ਹੋ ਰਹੀ ਸੀ
ੱਛ ਤਿਆਰ ਹੋ ਰਹੇ ਸੀ ਠੀਕ ਬਾਜ਼ਾਰ ਕੀ ਸਬਜ਼ੀ ਲੈਣ
ਸਬਜੀ ਤੇ ਸਿਮ ਲੈਣ
ਅੱਛਾ ਜੀ ਸਿਮ ਲੈਨ
ਹਮ
ਅੱਛਾ ਮੰਮਾ ਨਾਲ
ਹਾਂਜੀ
ਅੱਛਾ ਜੀ ਅੱਛਾ ਗੁਰਦੁਆਰੇ ਹੋ ਆਏ
ਨਹੀਂ ਨਹੀਂ ਜਾਂਦੇ ਹੀ ਨਹੀਂ
ਅੱਛਾ ਇੱਧਰ ਵੀ ਜਾਂਦੇ ਗੁਰੂਸਰ ਗੁਰਦੁਆਰੇ ਜਾਂਦੇ
ਨਹੀਂ ਸਿਰਫ਼ ਬੁੱਧਵਾਰ ਤੇ ਬੁੱਧਵਾਰ
ਉਹ ਪਾਠ ਹੁੰਦਾ ਹਨਾ ਮੇਰੇ ਖਿਆਲ
ਹਾਂਜੀ
ਤੇ ਇਸ ਵਾਰ ਉਹ ਚੀਜ਼ ਉਹਨਾਂ ਦਾ ਚਿੱਲਿਆ ਨਹੀਂ ਹੋਇਆ ਰਾਤ ਵੇਲੇ ਜਿਹੜੇ ਉਹ ਜੈਂਟਸ ਨਾਲ ਚਿੱਲਆ ਆਉਂਦਾ ਉਹ ਰਾਤ ਵੇਲੇ ਉਹ ਭਲਾ ਚਿੱਲਿਆ ਨਹੀਂ ਹੋਇਆ
ਕਿਹੜਾ
ਜੋ ਰਾਤੀ ਹੁੰਦਾ ਸੀ
ਨਹੀਂ ਨਹੀਂ ਉਹ ਤੇ ਦਸੰਬਰ ਜਾਂ ਜਨਵਰੀ ਚ ਹੁੰਦਾ ਹੈ ਜਨਵਰੀ ਚ
ਇਹ ਵਾਲੇ ਗੁਰੂ ਅਰਜਨ ਦੇਵ ਜੀ ਗੁਰਪੁਰਬ ਤੇ ਨਹੀਂ ਹੁੰਦਾ।
ਉਹ ਤੇ ਹੋਇਆ ਸੀ ਦੁਪਹਿਰ ਪਰ ਪੈਰੀ ਹੋਇਆ ਸੀ ਜਨਾਨੀਆਂ ਜਨਾਨੀਆਂ ਨਹੀਂ ਨਹੀਂ
ਅੱਛਾ ਅੱਛਾ ਅੱਛਾ ਅੱਛਾ ਮੈਨੂੰ ਲਗਿਆ ਸ਼ਾਇਦ ਰਾਤ ਵੀ ਹੁੰਦਾ ਅੱਛਾ ਰਾਤ ਦਾ ਸਿਰਫ ਮਾਂਹ ਦੇ ਮਹੀਨੇ ਹੁੰਦਾ ਜਨਵਰੀ 'ਚ
ਹਾਂਜੀ ਤੇ ਭੋਗ ਵੀ ਪੈ ਗਿਆ
ਅੱਛ
ਹਾਂ ਲੰਗਰ ਬਾਰੋਂ ਆਇਆ ਸੀ।
ਅਠਾਰਾਂ ਤਰੀਕ ਪਿਆ ਨਾ ਭੋਗ ਤੇ ਮੇਰੇ
ਹਾਂਜੀ।
ਲੰਗਰ ਬਾਰੋਂ ਕਿਊ ਬਾਹਰੋਂ ਕਿਊ ਆਇਆ ਸੀ ਸਮਝ
ਪਤਾ ਨੀ ਨਾ-ਨਾ ਇੱਥੇ ਗਲੀਚੇ ਲੱਗਣੇ ਨਾ ਨਏ।
ਅੱਛਾ-ਅੱਛਾ ਅੱਛਾ ਠੀਕ ਏ ਠੀਕ ਏ
ਸੱਚੀ ਚ ਪੈਸੇ ਗਰਾਈ ਖਤਮ ਹੋ ਗੀ ਸੀ। ਗੁਲਕ ਦੀ ਗਰਾਈ ਹਾਂਜੀ
ਸਾਮਣੇ ਆਲੇ ਦੱਸ ਰੇ ਸੀ ਲੰ ਗਰ ਵਿੱਚ ਛੋਲੇ ਕੁਲਚੇ।
ਅੱਛਾ-ਅੱਛਾ ਠੀਕ ਏ ਜੀ ਠੀਕ
ਹਾਂਜੀ-ਹਾਂਜੀ ਦੁਪਹਿਰੇ
ਦੁੱ ਧ ਪੈਰੇ ਇੱਕ ਵਜੇ ਅੱਛਾ ਠੀਕ ਐ ਠੀਕ ਐ ਹੋਰ ਦੱਸੋ ਕੀ ਕਰ ਰੇ ਸੀ
ਸਮੇਟਾ ਸਮਾਟੀ।
ਸਮੇਟ ਸਮਾਟੀ ਅੱਛਾ ਤੁਸੀਂ ਮਾਰਕੀਟ ਜਾਣਾ ਸੱਚੀ ਤਿਆਰ ਹੋ ਕੇ ਅੱਛਾ ਸਾਡੇ ਵੀ ਅਸੀਂ ਜਾਣਾ ਵੀ ਮਾਰਕੀਟ ਫਿਰ ਓ ਕੀ ਨਾਮ ਮੇਰੀ ਸਿਸਟਰ ਨੇ ਮਨਾ ਕਰਤਾ ਕੈਂਦੀ ਅੱਜ ਨੀ ਜਾਵਾਂਗੇ ਟੀਉਸਡੇ ਮਾਰਕਿਟ ਜਾਵਾਂਗੇ।
ਬਸ ਠੀਕ ਏ
ਫਿਰ ਮੈਂ ਬੈਗੀ ਫੇਰ ਮੈਂ ਆਪਣੇ ਬ੍ਰਦਰ ਨੂੰ ਭੇਜਤਾ ਮੈਂ ਕਿਆ ਜਾ ਫਿਰ ਸਬਜ਼ੀ ਸੁਬਜੀ ਲਿਆ ਓ ਫਿਰ ਮੰਮਾ ਨਾਲ ਗਿਆ ਐ ਸਬਜ਼ੀ ਲੈਣ।
ਅੱਛਾ ਗਗਨ ਦਾ ਫੋਨ ਆਇਆ ਸੀ ਮੇਰੇ ਕੋਲ। ਕੈ ਰਿਆ ਸੀ ਕੀ ਮੰਮੀ ਨੂੰ ਵੀ ਕੈ ਕਰੇ
ਅੱਛਾ-ਅੱਛਾ-ਅੱਛਾ ਠੀਕ ਐ ਠੀਕ ਐ ਹਾਂ ਜਿੰਨੇ ਬੰਦੇ ਜੁੜ ਸਕਣ ਵਧੀਆ।
ਫਿਰ ਵੇਖਨੀ ਆ ਸਿਮ ਤੇ ਲੈ ਕੇ ਆਵਾਂ ਹੁਨ ਫੋਨ ਤੇ ਹੈਗਾ ਏ ਸਿਮ ਪਾਵਾਂਗੀ ਹੋਰ।
ਅੱਛਾ ਠੀਕ ਹੈ, ਵਧੀਆ ਗੱਲ ਹੈ ਸਗੋਂ। ਪਾਓ।
ਹ
ਫੋਨ ਤੇ ਆਯਾ ਤੋਣੇ ਮੇਰੀ ਭਾਬੀ ਨੇ ਵੀ ਕਰਨਾ ਸੀ ਨਾ। ਤੇ ਔਨਾਂ ਕੋਲ ਆਈਫੋਨ ਹੈ। ਹਾਂ, ਫਿਰ ਔ ਐਂਡਰੋਇਡ ਫੋਨ ਇੱਕ ਪਿਆ ਹੋਯੈ, ਹੁਣ ਆਏਗੀ ਪੇਕਓ ਫਿਰ ਵੇਖੇਗੀ ਕਰੇਗੀ ਸਟਾਰਟ।
ਮੈਨ ਤੇ ਗਗਨ ਨੇ ਦੱਸਿਆ ਮੰਮੀ ਨੂੰ। ਕਿ ਐਨੂੰ ਕਏ ਕਰਲੋ।
ਹਾਂ, ਨਹੀਂ ਨਹੀਂ ਕਰੋ ਕੋਈ ਗੱਲ ਨੀ ਫੇਰ ਕਿ ਹੋ ਗਿਆ ਘਰ ਵੇਲੇ ਬੈ ਕੇ
ਹੋਰ ਦੇਲ ਵਡੇ ਸੇਲੇ ਸੇ ਵੱਧ ਤੇ ਬੱਤ ਤੇ ਮਾਰਨੀ ਹੋੰਦੀ ਏ।
ਸਹੀ ਗੱਲ ਨੇ।
ਮੈਂ ਵੀ ਐਹੀ ਕਰਨੀ ਆ ਸੇਲੀ ਨੂੰ ਫੋਨ ਖੜਕਾਣੀ ਆਂ। ਸਾਰੇ ਕੰਮ ਕਰ ਲੈਂਣੀ ਆਂ।
ਬੜੀ ਵਧੀਆ ਗੱਲ ਏ, ਫੇਰ ਤੇ। ਉਹੂੰ।
ਕਮਰੇ ਦੇ ਸਮੇਟਾ ਸਮਾਟੇ ਸਭ ਵੋ ਲੱਗੀ ਰੈ ਤੀ ਐ ਵਾਤੋ ਮੇ, ਮੈਂ ਵੀ ਹਾਂਜੀ।
ਦੀ ਰੈੰਦੀ ਸਮੇਟਾ ਸਮਾਟ
ਹੋਰ?
ਵਧੀਆ ਗੱਲ ਐ, ਸਗੋਂ ਟੈਮ ਨਾਲ ਨਾ ਕੰਮ ਵੀ ਪੂਰਾ ਹੋ ਜਾਂਦਾ ਨੇ, ਫੋਨ ਤੇ ਗੱਲ ਕਰਦੇ ਕਰਦੇ। ਸਾਡਾ ਵੀ ਏਹੀ ਕੰਮ ਹੈ, ਮੇਰੇ ਤੇ ਏਹੀ ਕੰਮ ਐ। ਮੈਂ ਯਾ ਤੇ ਮੰਮੀ ਨੂੰ ਫੋਨ ਕਰ ਲਾਂਗੀ, ਯਾ ਅਪਣੀ ਸਿਸਟਰ ਨੂੰ ਕਰ ਲਾਂਗੀ। ਔ ਕੈਣਗੇ ਹਾਂ ਤੇ ਸਾਨੂੰ ਵੇਲੀ ਸਮਝਿਆ ਹੋਯੈ, ਆਪ ਕੰਮ ਕਰਦੀ ਰੈੰਦੀ, ਸਾਨੂੰ ਵੇਲਾ ਸਮਝਿਆ ਹੋਯੈ ਫੋਨ ਕਰਕੇ, ਆਹ ਨਹੀਂ ਤੇ ਤੇ ਓਹ ਚਲਾਓ, ਟੀ ਵੀ ਚਲਾਓ, ਗਾਣੇ ਲਗਾਓ। ਤੇ ਸਫਾਈਆਂ ਕਰੋ ਤਾਂ ਮਨ--ਹਾਂ ਨਹੀਂ ਤੇ ਫੇਰ ਕਿਸੇ ਨੂੰ ਫੋਨ ਖੜਕਾ ਲੋ, ਈਅਰ ਆਪ ਪਤਾ ਨੀ ਲੱਗਦਾ ਫਟਾਫਟ ਕੰਮ ਵੀ ਖ਼ਤਮ ਹੋ ਜਾਂਦੈ।
ਤਾ ਹੋੰਦੈ ਨਾ ਸਾਹਮਣੇ ਅਲ
ਆਹ ਤਾ ਮੇਰੀ ਸਿਸਟਰ ਤੇ ਸਗੋ ਮੈਨ ਕਹਿੰਦੀ ਹੈ ਕਹਿੰਦੀ ਮੈਨੂੰ ਪਤਾ ਤੇਰਾ ਕਿਉਂ ਫੋਨ ਆਇਆ ਸੀ। ਤੂੰ ਕੰਮ ਕਰਨ ਲੱਗੀ ਨਾ ਇਸ ਕਰਕੇ ਇੱਕ ਮੈਂ ਕੱਪੜੇ ਪ੍ਰੈਸ ਕਰਨੇ ਹੁਂਦੇ ਨ ਤਾਂ ਮੈਂ ਫੋਨ ਕਰਨੀ ਆ, ਤੇ ਇੱਕ ਮੈਂ ਜਦ ਸਫਾਈ ਕਰਨੀ ਤਾਂ ਮੈਂ ਫੋਨ ਕਰਨੀ ਆਂ
ਸਾਰਿਆਂ ਦਾ ਏਹੀ ਹਾਲ ਐ, ਪਤਾ ਨਹੀ ਲੱਗਦਾ ਨਾ ਫਿਰ ਕੰਮ ਦਾ
ਕੰਮ ਹੋ ਜਾਂਦਾ ਕਿਉਂਕਿ ਗਰਮੀ ਚ ਕਪੜੇ ਪ੍ਰੈਸ ਕਰਨੇ ਕਿੰਨੇ ਮੁਸ਼ਕਿਲ ਐ ਫੋਨ ਲੈਂਦੀ ਹਾਂ ਫੋਨ ਖੜਕਾਉਂਦੀ ਹਾਂ ਕੰਨ ਤੇ ਫੋਨ ਲਾਇਆ ਨਾਲ- ਨਾਲ ਕੱਪੜੇ ਪ੍ਰੈਸ ਕੀਤੇ ਫਟਾ ਫਟ ਕੱਪੜੇ
ਗੱਲਾਂ ਕਰੋ ਪਤਾ ਨਹੀ ਲੱਗਦਾ ਨਾ ਇੱਕਦਮ
ਕੈਹਿੰਦੀ ਆਪ ਤੇ ਆਪਣੇ ਕੰਮ ਸਵਾਰ ਲੈਂਦੀਏ ਸਾਨੂੰ ਵਿਹਲਾ ਸਮਝੀਆ ਅਸੀਂ ਬਹਿ ਜਾਂਦੇ ਹਾਂ ਇਹਦੀ ਗੱਲਾਂ ਸੁ
ਰਾਜ ਠੀਕ ਹੈ।
ਰਾਜ ਬੜਾ ਵਧੀਆ ।
ਮੈਂ ਪੁੱਛਿਆ ਸੀ।
ਅੱਛਾ ਪੁੱਛਿਆ ਸੀ।
ਹਾਂਜੀ ਅਹ ਪੰਦਰਾਂ ਸੌ ਜਾਂ ਦੋ ਹਜ਼ਾਰ ਹੈਗੇ ਨੇ ਫੀਸ ਪੰਦਰਾਂ ਸੌ ਦੋ ਹਜ਼ਾਰ ਹੈਗੀ ਹੈਗੀ ਹੈ। ਔਰ ਕਹਿ ਰਹੇ ਸੀ ਹਾਂ ਸ਼ਾਇਦ ਪਰ ਮੰਥ ਹੀ ਹੈਗੀ ਹੈ।
ਠੀਕ ਹੈ। ਜੀ ਤੇ ਐਡਮਿਸ਼ਨ- ਐਡਮਿਸ਼ਨ ਕਿਵੇਂ ਹੋਏਗਾ।
ਉਤੇ ਹਾਂ ਸਕੂਲ ਹੀ ਜਾਣਾ ਪਏਗਾ।
ਅੱਛਾ ਠੀਕ ਹੈ।
ਕਹਿ ਰਹੀ ਸੀ ਕਿਹਦੀ ਲੈ ਲੈਣਗੇ ਬਾਹਰ ਵਾਲੇ ਬੱਚਿਆਂ ਨੂੰ
ਅੱਛਾ ਹਾਂ ਮੈਂ ਉਹੀ ਨਾ ਕਿਸੇ ਨੇ ਦੱਸਿਆ ਸੀ ਬਈ ਸਰਸਵਤੀ ਸਕੂਲ ਚ ਹੁੰਦਾ, ਤੇ ਉਹ ਬਾਹਰ ਦੇ ਬੱਚਿਆਂ ਨੂੰ ਵੀ ਲੈ ਲੈਂਦੇ ਨੇ
ਮੈਂ ਹੁਨੇ ਹੀ ਫੋਨ ਕੀਤਾ ਸੀ ਫੋਨ ਕਰਨ ਤੋਂ ਪਹਿਲਾਂ ਹੀ
ਅੱਛਾ ਠੀਕ ਹੈ। ਠੀਕ ਹੈ। ਤੁਹਾਡੀ ਫਰੈਂਡ ਮਤਲਬ ਕਿ ਉਹਨੇ ਹੋ ਗਈ ਪਾਸ ਆਊਟ ਸਕੂਲ ਤੋਂ
ਹਾਂਜੀ -ਹਾਂਜੀ।
ਅੱਛਾ ਤੇ ਉਹ ਵੀ ਆਹੀ ਕਰ ਰਹੀ ਤੁਹਾਡੇ ਵਰਗੀ ਪੜ੍ਹਾਈ
ਉਹ ਵੀ ਉਹ ਤੇ ਮੈਮ ਹੈਗੀ ਹੈ।
ਹ ਮਿੰਚ ਬੀਬੀ ਏ ਕਰੀ ਏ ਤੁਸੀ ਬੀ ਐਸ ਸੀ ਕਰ ਰਹੇ ਹੋ ਨਾ।
ਬੀ ਸੀਏ
ਸੀ ਏ ਹੈ। ਠੀਕ ਹੈ।
ਹਾਂਜੀ ਪਹਿਲੇ ਸੋਚਿਆ ਸੀ ਪਰ ਉਹਦੀ ਵੈਲਿਊ ਨਹੀ ਹੈਗੀ ਫਿਰ ਬੀ ਬੀ ਏ ਦੀ ਅੰਸ਼ੂ ਵੀ ਉਹੀ ਕਰ ਰਿਹਾ ਨਾ ਕਿਹਾ ਥੋੜ੍ਹਾ ਅਲੱਗ ਕਰੋ।
ਸਹੀ ਗੱਲ ਹੈ। ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਹਾਂ। ਸਾਰੀ ਪੜ੍ਹਾਈਆਂ ਇਕੱਠੀਆਂ ਆ ਜਾਣਗੀਆਂ, ਸਹੀ ਗੱਲ ਏ। ਥੋੜ੍ਹੀ ਅਲਗ ਪੜ੍ਹਾਈ ਕਰੋ।
ਹਾਂਜੀ। ਅਲਗ ਚਲੋ ਉਹਨਾ ਲੋਕਾਂ ਨਾਲੋਂ।
ਦੁਕਾਨ ਵਾਲੀ ਆਂਟੀ ਨੀ ਇਹਨ
ਹਾਂਜੀ, ਰਜਨੀ ਆਂਟੀ, ਹਾਂ। ਹਾਂਜੀ-ਹਾਂਜੀ।
ਗਗਨ ਨੇ ਮੈਨੂੰ ਦੱਸਿਆ ਸੀ।
ਸਤਿਅਮ ਹੈਗਾ ਏ।
ਹਾਂ। ਕਹਿੰਦਾ ਸੀ ਤੂੰ ਸਤਿਅਮ ਨਾਲ ਗੱਲ ਕਰ, ਮੈਂ ਕਿਹਾ ਮੈਂ ਤਾਂ ਨਹੀਂ ਕਰਦੀ ਉਹਦੇ ਨਾਲ ਗੱਲ, ਮੈਂ ਕਰਨੀ ਉਹਦੇ ਨਾਲ ਗੱਲ। ਨਹੀਂ ਬਈ। ਹੁਣ ਅਸੀਂ ਕੁੜੀਆਂ-ਕੁੜੀਆਂ ਤੇ ਚਲੋ ਜਨਾਨੀਆਂ ਜਿਹੜੀ ਮਰਜ਼ੀ ਗੱਲਾਂ ਕਰੀਓ। ਮੁੰਡਿਆਂ ਨਾਲ ਕੀ ਗੱਲਾਂ ਕਰੀਏ।
ਸਹੀ ਗੱਲ ਏ।
ਮੈਂ ਕਿਹਾ ਹੁਨ ਇਹ ਪੁੱਛਾਂ ਉਹਨੂੰ, ਹਾਂ ਜੀ ਤੁਸੀਂ ਕੀ ਬਣਾਇਆ? ਮੈਂ ਕਿਹਾ ਹੁਨ ਇਹ ਪੁੱਛਿਆ ਮੈਂ ਉਹਨੂੰ। ਹਾਂਜੀ, ਤੁਸੀਂ ਕੀ ਬਣਾਇਆ, ਤੁਸੀਂ ਠੀਕ।
ਬੰਦਾ ਦ ਬੰਦਾ ਦਾ ਵਾਰ ਸੋਚੇਗਾ। ਕੀ ਬੋਲੀਏ, ਕੀ ਬੋਲੀਏ ਇਹਨੂੰ ਕੀ ਬੋਲੀਏ ਹੁਣ।
ਤੁਹਾਨੂੰ ਟੋਪਿਕ ਨੀ ਭੇਜੇ ਉਹਨੇ। ਗਗਨ ਨੇ। ਭੇਜਣਾ ਉਹਦੇ ਮੈਂ ਗਰੁੱਪ ਚ ਹੈਗੇ, ਮੈਂ ਭੇਜਦੀ ਹਾਂ ਤੁਹਾਨੂੰ ਗਰੁੱਪ ਗਰੁੱਪ ਚ ਹੋ ਨਾ ਤੁਸੀਂ। ਹਾਂ ਮੈਂ ਤੁਹਾਨੂੰ ਹੁਣੇ ਭੇਜ ਹਾ ਜੀ
ਭੇਜ ਦੇਣਾ, ਮੈਂ ਵੇਖ ਲਾਂਗੀ ਅੱਜ ਮੇਰਾ ਫਸਟ ਡੇ ਹੈਗਾ
ਕੋਈ ਗੱਲ ਨੀ।
ਤੁਹਾਨੂੰ ਕਿਤਨਾ ਟਾਈਮ ਹੋ ਗਿਆ।
ਵੀਰ ਸ਼ੁੱਕਰ ਸ਼ਨੀ ਆਜ ਸ਼ਨੀਵਾਰ ਹੈ ਨਾ ਆਜ ਅੱਜ ਨੌ ਦਿਨ ਹੋ ਗਏ ਮੈਨੂੰ।
ਅੱਛਾ
ਹਾਂ ਗ਼ਲਤ ਗੱਲ ਹੈ
ਵਧੀਆ ਚੱਲ ਰਿਹਾ
ਮੇਰਾ ਵਦੀਆ ਬੜਾ ਮਜ਼ਾ ਆ ਰਿਹਾ
ਪਤਾ ਹੀ ਆਣਾ ਚਾਹੀਦਾ ਹੈ
ਪਹਿਲੇ ਕੋਂਟੈਕਟ ਵਿਚ ਹਾਂਜੀ ਪਹਿਲੇ ਕੋਂਟੈਕਟ ਵਿਚ ਸੀ ਮਤਲਬ ਕੋਈ ਗੱਲ ਕੀਤੀ ਸੀ ਤੁਸੀਂ
ਨਹੀਂ ਨਹੀਂ ਮੈਂ ਤੇ ਗਗਨ ਨੇ ਇੱਕ ਡਰੈਕਟਰ ਲਈ ਕਿਹਾ ਸੀ
ਅੱਛਾ ਅੱਛਾ ਮਤਲਬ ਜਿਵੇਂ ਮੈਂ ਫੋਨ ਕੀਤਾ ਤੁਹਾਨੂੰ ਪਤਾ
ਨਹੀਂ ਨਹੀਂ ਨਹੀਂ ਨਹੀਂ ਹਾਂ ਪਤਾ ਲੱਗ ਗਿਆ ਨਾਲ ਹੀ ਮੈਨੂੰ ਕਿਉਂਕਿ ਤੁਹਾਡਾ ਨੰਬਰ ਉਹਦੇ ਤੇ ਛੋ ਰਿਹਾ ਸੀ ਨਾ ਉਹ ਨਾਮ ਛੋ ਹੋ ਰਿਹਾ ਸੀ ਲਵਲੀ ਨਾਗਪਾਲ
ਅੱਛਾ ਹੁਣ ਮੈ ਟਆ ਦਿੱਤਾ ਹੈ ੇ
ਅੱਛਾ
ਤਾਂਵੇੈਂ ਬੜਾ ਵੱਡੀ ਭੇਟਾ ਮੈਂ ਕਿਹਾ ਮੈਨੂੰ ਕੀ ਪਤਾ ਹੈ ਨਾ ਬਾਈ
ਹਾਂ ਸਹੀ ਗੱਲ ਤਾਂਹੀ ਹਾਂ ਸਹੀ ਕਹਿ ਰਹੇ ਹੋ ਬਿਲਕੁਲ ਸਹੀ ਕਹਿ ਰਹੇ ਹੋ ਚਲੋ ਠੀਕ ਹੈ ਫਿਰ ਮੈਂ ਕਰਦੀ ਹਾਂ ਹੈਂ ਤੁਸੀਂ ਹੋ ਹੋ ਬਾਜ਼ਾਰ ਫਿਰ ਮੈਂ ਕਰਦੀਆਂ ਪੰਜ ਦਸ ਮਿੰਟ 'ਚ
ਠੀਕ ਹੈ ਓਕੇ